ਹੈਲੋ!
ਹੈਲੋ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਹੈ ਵੀਰ ਜੀ?
ਵਧੀਆ ਜੀ! ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ -ਹਾਂਜੀ ਵਧੀਆ ਜੀ। ਹੋਰ ਬਹੁਤ ਟਾਈਮ ਬਾਅਦ ਕਬੂਲ ਕੀਤੀ ਏ। ਕੀ ਗੱਲ ਕਿੱਥੇ ਸੀਗੇ?
ਬਸ ਹੈਗੇ ਸੀ ਇੱਥੇ। ਗਏ ਸੀ ਅਸੀਂ ਘੁੰਮਣ ਤੁਹਾਨੂੰ ਪਤਾ ਛੁੱਟੀਆਂ ਪਈ ਸੀਗੀ।
ਅੱਛਾ ਮੈਨੂੰ ਲੱਗਾ ਕੰਮ ਕਾਰ ਚ ਤੁਸੀਂ ਬਿਜੀ ਹੋਣੇ ਹੋ।
ਹਾਂਜੀ ਕੰਮ ਕਾਰ ਵੀ ਹੈ ਕੁਛ ਆਪਣਾ ਤਾਂ ਹੀ ਕਰਕੇ ਥੋੜਾ ਬਿਜੀ ਸਨ।
ਚੜਦੀ ਕਲਾ ਜੀ।
ਹਾਂਜੀ
ਹੋਰ? ਹੋਰ ਈ ਵਣ ਨੇ। ਹੈਲੋ!
ਹੈਲੋ!
ਹਾਂਜੀ ਭਾਜੀ ਮੈਂ ਕਿਹਾ ਹੋਰ ਸਭ ਵਧੀਆ ਜੀ।
ਹਾਂਜੀ ਵਧੀਆ ਜੀ! ਤੁਸੀਂ ਦੱਸੋ?
ਮ ਕੰਮ- ਕਾਰ ਲੱਗੇ ਹੋਏ ਸੀ।, ਕਿ ਸਕੂਲ ਖੁੱਲ ਗਏ ਨੇ?
ਸਕੂਲ ਖੁੱਲ ਗਏ ਨੇ, ਸਾਡੇ ਹੁਣ ਸਕੂਲ ਜਾਂਦੇ ਹਾਂ। ਅਸੀਂ ਔਰ ਤੁਸੀਂ?
ਅੱਛਾ ਜੀ। ਹਾਂਜੀ -ਹਾਂਜੀ ਆਪਾਂ ਹੀ ਜਾਂਦੇ ਹਾਂ ਜੀ।
ਹ ਕਿਹੜੇ ਸਕੂਲ? ਅੱਛਾ ਕੰਮ ਤੇ ਜਾਂਦੇ ਪੜ੍ਹਾਈ ਹੋ ਗਈ ਆ ਤੁਹਾਡੀ?
ਨਹੀਂ ਨਹੀਂ ਪੜ੍ਹਾਈ ਨਹੀਂ ਹੋਈ ਅਜੇ ਆਪਾਂ ਤੇ ਪੜ੍ਹਾਈ ਵਸ। ਕੀਤੀ ਸੀਗੀ ਬਸ ਉਸ ਤੋਂ ਬਾਅਦ ਜੀ ਕੰਮ ਤੇ ਲੱਗ ਗਏ ਸੀ। ਆਪਾਂ ਨਾ,
ਅੱਛਾ- ਅੱਛਾ ਕੰਮ ਹੋਗਾ ਤੁਹਾਡਾ ਜੀ?
ਹਾਂਜੀ। ਨਹੀਂ ਜੀ ਬਸ ਆਪਾਂ ਫੈਕਟਰੀ ਚ ਕੰਮ ਕਰੀ ਦਾ ਜੀ ਫੈਕਟਰੀ ਲੱਗੇ ਹੋਏ ਆ ਜੀ
ਹਾਂਜੀ ਹਾਂਜੀ
ਹਾਂਜੀ ਹੋਰ ਦੱਸੋ ਜੀ
ਠੀਕ ਹੈ ਜੀ ਹਾਂਜੀ ਅਸੀਂ ਤਾਂ
ਹਾਂਜੀ ਸਭ ਵਧੀਆ ਜੀ ਸਭ ਵਧੀਆ ਇਕਦਮ ਹੋਰ ਗੇਮ ਕਿਹੜੀ ਖੇਡਦੇ ਆ ਜੀ
ਗੇਮ ਕੋਈ ਨਹੀਂ ਖੇਲਦਾ ਸੀ
ਅੱਛਾ ਠੀਕ ਜੀ ਪਬਜੀ ਫ੍ਰਰੀ ਫਾਇਰ ਵਗੈਰਾ
ਕੁਛ ਨਹੀਂ ਖੇਲਦੇ ਅਸੀ ਗੇਮ ਜੀ
ਅੱਛਾ
ਅਜਕਲ ਖੇਲਦੇ ਨੇ ਗੇਮ ਤੁਹਾਨੂੰ ਪਤਾ ਫਿਰ ਛੋਟੇ ਛੋਟੇ ਬੱਚੇ ਹੁਣ ਸਕੂਲ ਤੇ ਜਾਂਦੇ ਨੇ ਨਾਲੇ ਆਉਂਦੇ ਆ ਨਾਲ ਹੀ ਫੋਨ ਚਲਾਉਂਦੇ ਨੇ ਉਹੀ ਖੇਲਦੇ ਨੇ ਫ੍ਰਰੀ ਫਾਇਰ ਪਬਜੀ ਉਹ ਨੂੰ ਐਨਕਾ ਵੀ ਲੱਗ ਜਾਂਦੀ ਹੈ ਜਲਦੀ
ਹਾਂਜੀ ਹਾਂਜੀ ਇਹ ਤਾਂ ਹੈ ਜ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਹ ਇਹਨਾਂ ਨੂੰ ਮੈਂ ਵੀ ਕੁਝਦੀ
ਹਾਂਜੀ ਹਾਂਜੀ ਛੋਟੇ ਛੋਟੇ ਬੱਚਿਆਂ ਨੂੰ ਹੱਥ ਫ਼ੋਨ ਫੜਾ ਦਿੰਦੇ ਨੇ ਮਾਂ ਪਿਓ
ਜੀ ਜੀ ਬਿਲਕੁਲ ਸਹੀ ਗੱਲ ਜੀ ਤੁਹਾਡੀ ਬਹੁਤ ਵਧੀਆ ਗੱਲ ਕਰ ਰਹੇ ਜੀ
ਹਾਂਜੀ ਹਾਂਜੀ
ਹਮ
ਹੋਰ ਕਾਰ ਵਾਰ ਪਾਪਾ ਤੁਹਾਡੇ ਕੀ ਕਰਦੇ ਜੇ
ਬਸ ਜੀ ਆਓ ਜ ਆਪਣਾ ਸਖ ਆਪਣਾ ਕੰਮ ਕਰਦੇ ਹੈ ਜੀ ਹੋਰ ਦੱਸਿਆ ਜੀ ਹੋਰ ਮੈਂ ਪੁੱਛਣਾ ਚਾਹੁੰਦਾ ਸੀ ਤੁਸੀਂ ਆਪਣਾ ਉਹ ਜਿਹੜਾ ਤੁਸੀਂ ਏਸੀ ਤੋਂ ਆਇਆ ਸੀ ਉਹ ਏਸੀ ਦੇ ਸਕਦੇ ਹੋ
ਆਵਾਜ਼ ਸਮਝਨੀ ਆਈ ਉੱਚਾ ਬੋਲੋ ਹਾਂਜੀ
ਹੈਲੋ ਮੈਂ ਕਹਿ ਰਿਹਾ ਸੀ ਜਿਹੜਾ ਤੁਸੀਂ ਏ ਸੀ ਲਵਾਇਆ ਸੀ ਉਹ ਕਿੰਨੇ ਤੱਕ ਦਾ ਪੈ ਗਿਆ ਸੀ ਤੁਹਾਨੂੰ
ਏਸੀ
ਹਾਂਜੀ ਇਹ ਸੀ
ਪੈ ਗਿਆ ਸੀ ਸਾਨੂੰ ਆਪਣਾ ਪੈਂਤੀ ਦਾ ਪੈ ਗਏ ਸਾਨੂੰ ਪੂਰੀ ਲੇਵਰ ਲੂਵਰ ਦਾ ਲਾ ਲੂ ਕੇ
ਅੱਛਾ ਅੱਛਾ ਲਗਾਵਤ ਲਗਾ ਕੇ ਸਮਝ ਠੀਕ ਜੀ ਠੀਕ ਪਾਪਾ ਵੀ ਜੇ ਸੀ ਲਾਉਣ ਲੱਗੇ ਸੀ ਜੀ
ਅੱਛਾ ਹਾਂਜੀ ਗਰਮੀ ਵੱਧ ਗਈ ਹੈ ਜ਼ਿਆਦਾ ਤਾਂ ਤੇ ਲਵਾਉਣਾ ਬੰਦਾ ਏ ਸੀ
ਹਾਂਜੀ ਹਾਂਜੀ ਬਿਲਕੁਲ ਜੀ ਗਰਮੀ ਚ ਰਿਹਾ ਨ ਜਾਂਦਾ ਜੀ
ਤੇ ਤੁਸੀਂ ਕਿਹੜਾ ਏ ਸੀ ਲਵਾਉਣਾ
ਨਹੀਂ ਇਹ ਤੇ ਕੋਈ ਏਸੀ ਹੁੰਦਾ ਨਹੀਂ
ਮਈ ਦਿਨ ਮਤਲਬ ਉਹਦੇ ਤਿੰਨ ਕਮਰਿਆਂ ਚ ਪ ਜਾਏਗਾ ਐਸਾ ਏ ਸੀ ਦਵਾਣਾ ਇੰਨਾ ਲੰਬਾ
ਨਹੀਂ ਐਸਾ ਤਾਂ ਨਹੀਂ ਹੁੰਦਾ
ਅੱਛਾ ਅੱਛਾ ਹੋਰ ਦੱਸੋ ਜੀ ਤੇ ਮਤਲਬ, ਡਬਲ ਰੂਮ ਤੇ ਕਵਰ ਕਰ ਹੀ ਲੈਂਦਾ ਏਸੀ।
ਹਾਂਜੀ-ਹਾਂਜੀ।
ਹਾਂਜੀ, ਬਸ ਓਹੀ-ਓਹੀ ਲਵਾਵਾਂਗੇ, ਜੋ ਡਬਲ ਰੂਮ ਕਵਰ ਕਰਲੇ।
ਹਾਂਜੀ। ਮੈਂ, ਪੁੱਛਣਾ ਸੀ ਤੇ, ਅਸੀੇ ਨਾ ਇੱਕ ਉਹ ਖੋਲਿਆ ਫਾਸਟ-ਫੂਡ ਦਾ ਸਟੋਲ
ਓ, ਠੀਕ ਜੀ।
ਹਾਂ
ਤੇ, ਉਹਦੇ ਤੇ ਨਾ, ਅਸੀਂ ਨਾ ਹਰ ਆਈਟਮ ਰੱਖੀਏ, ਅਤੇ ਮਤਲਬ ਜਿਵੇਂ ਪੀਜ਼ਾ, ਬਰਗਰ ਹੋਗਿਆ। ਚੋਮਿਨ-ਚੁਮੀਨ ਹੋ ਗਈ, ਉਸ ਤੋਂ ਇਲਾਵਾ ਹੋਰ ਤੁਸੀਂ, ਤੁਹਾਡੇ ਕੋਲ ਪੁੱਛਣਾ ਸੀ, ਕੇ ਰੱਖ ਸਕਨੇ ਹਾਂ ਅਸੀ। ਜਿਹੜੀ ਚੱਲੇ।
ਹੋਰ, ਹੋਰ ਤਾਂ ਜੀ, ਬਸ ਮੈਂ ਦੱਸਣਾ ਕਿ, ਜੇ ਤੁਸੀਂ ਆਈਟਮ ਰੱਖਣੀਆਂ ਤੇ ਫਾਸਟ-ਫੂਡ ਵਿੱਚ, ਵੈਸੇ ਪੀਜ਼ਾ ਵਗੈਰਾ ਵੀ ਐਡ ਕਰਲੇ ਤੁਸੀ? ਪੀਜ਼ਾ ਵੀ, ਬਹੁਤ ਵਿਕਦਾ ਯਾ।
ਤੇ, ਨੇ ਹਾਂਜੀ।
ਤੇ ਹੋਰ ਕੁੁੱਲੜ ਪੀਜ਼ਾ ਵਗੈਰਾ, ਓਰ ਇੱਕ ਨਾ ਜਿੰਮ ਡਾਇਟ ਵਾਸਤੇ ਤੁਸੀਂ ਸੈਲੇਡ ਜ਼ਰੂਰ ਤਿਆਰ ਕਰਨਾ ਏ। ਹਾਂਜੀ। ਸੈਲਡ ਨਾ, ਜਿੰਮ ਵਾਲੇ ਬੰਦੇ ਹਾਂਜੀ, ਜਿੰਮ ਵਾਲੇ ਬੰਦੇ ਬਹੁਤ ਖਾਂਦੇ ਆ, ਸੈਲੇਡ।
ਹਾਂਜੀ, ਐ, ਤਾ ਹੈਹੀ।
ਹਾਂਜੀ, ਬਸ। ਤੁਸੀਂ ਅਂਹ ਇਸ ਗੱਲ ਦਾ ਧਿਆਨ ਰੱਖਣਾ ਏ ਕੀ, ਸੈਲੇਡ ਵਿੱਚ ਨਾ ਸੋਸਿਸ ਵਗੈਰਾ ਬਿਲਕੁਲ ਵੀ ਨਹੀਂ ਪਾਣੀਆਂ।
ਹਾਂਜੀ-ਹਾਂਜੀ, ਉਹ ਤੇ ਹੈ, ਕਿਉਂਕਿ ਉਹ ਫ--ਸ ਹੈਲਦੀ ਦੀ ਚੀਜ਼ ਏ ਨਾ।
ਹਾਂਜੀ, ਸੋਸਿਸ ਵਗੈਰਾ ਬਹੁਤ ਘੱਟ ਪਾਣੀਆਂ ਨੇ।
ਹਾਂਜੀ, ਅਸੀਂ ਤਾਂ ਪਾਂਦੇ, ਪਾਣੀ ਵੀ ਨਹੀਂ, ਕਿਉਂਕਿ ਸਾਡੀ ਮਤਲਬ ਸਾਡੇ ਸਟੋਲ ਹੈਗਾ, ਮਤਲਬ ਅਸੀਂ ਸਕੂਲ ਤੋਂ ਬਾਅਦ ਜਾਈਦਾ ਉਹ ਕਿਸੇ ਹੋਰ ਦੋਸਤਾਂ ਦਾ, ਜੇ ਉਹਨਾਂ ਨੇ ਲਾਇਆ ਨਾ ਤਾਂ ਤੁਹਾਡੇ ਕੋਲ ਪੁੱਛ ਲਿਆ।
ਅੱਛਾ-ਅੱਛਾ ਜੀ, ਠੀਕ ਜੀ।
ਨਾਲ ਮੋਮੋਸ ਜੇ ਰੱਖੇ ਨੇ ਐ ਚੱਕਰ ਏ, ਨਾਲ ਸਾਨੂੰ ਇੱਕ ਬੰਦਾ ਚਾਹੀਦਾ ਸੀ, ਇੱਥੇ ਹਾਂਜੀ-ਹਾਂਜੀ।
ਅੱਛਾ ਜੀ, ਅੱਛਾ। ਕੋਈ ਗੱਲ ਨੀ ਜੀ, ਕਿਵੇਂ ਜਿਹਾ ਬੰਦਾ ਚਾਹੀਦਾ? ਮਤਲਬ ਜਿਹੜਾ ਸਾਰੇ ਕੰਮ ਕਰਲੇ। ਅੱਛਾ-ਅੱਛਾ।
ਮਤਲਬ, ਥੋੜਾ ਬਣਾਣਾ ਆਜੇ ਉਹਨੂੰ ਸਮਾਨ। ਉਹ ਚਾਹੀਦਾ ਬੰਦਾ ਬਈ ਥੋੜਾ ਆਂਦਾ ਵੀ ਹੋਏ ਕੰਮ।
ਅੱਛਾ, ਮੀਨਸ, ਤੁਹਾਡਾ ਕੀ ਸਾਰੇ ਕੰਮ ਕਰ ਲੈਂਦਾ ਹੋਣਾ ਚਾਹੀਦਾ।
ਹਾਂਜੀ-ਹਾਂਜੀ, ਜਵੇਂ ਬਰਗਰ, ਬੁਰਗਰ ਪੈ ਸਪੀਡ ਹੀ ਹੋਣੀ ਚਾਹੀਦੀ ਏ। ਨੋਲੇਜ ਹੋਵੇ ਥੋੜ੍ਹੀ ਬੰਦੇ ਨੂੰ, ਜਿਹੜਾ ਵੀ ਹੋਵੇ। ਉਹ ਲੱਭ ਦੇਨਾ।
ਅੱਛਾ-ਅੱਛਾ। ਅੱਛਾ ਜੀ, ਕੋਈ ਗੱਲ ਨੀ, ਆਪਾਂ ਤੇ ਲੱਭਦਾਂਗੇ ਜੀ, ਬਾਕੀ ਹੋਰ ਤੁਸੀਂ ਅੱਜ ਪਾਰਕ ਨਹੀ ਗਏ?
ਹਾਂਜੀ, ਅੱਜ ਪਾਰਕ ਅਸੀਂ ਗਏ ਨਹੀਂ, ਕਿਉਂਕਿ ਬਰਸਾਤ ਆ ਗਈ ਸੀ। ਤੇ ਤੁਸੀਂ ਗਏ ਸੀ
ਹਾਂਜੀ ਆਪਾਂ ਬਸ ਗਏ ਸੀ ਥੋੜ੍ਹੀ ਦੇਰ ਪਹਿਲੇ ਹੀ ਗਏ ਸੀ ਆਪਾਂ ਨਾ ਪੰਜ ਮਿੰਟ ਬਾਅਦ ਵਾਪ ਵਾਪਸ ਆਏ ਸੀਗੇ
ਅੱਛਾ ਅੱਛਾ ਬਹੁਤ ਵਧੀਆ ਜੀ
ਹਾਂਜੀ।
ਹੋਰ, ਮੈਂ ਤੁਹਾਡੇ ਕੋਲ ਪੁੱਛਿਆ ਜੀ, ਤੁਹਾਡੇ ਪਾਪਾ ਕੀ ਕਰਦੇ ਜੀ?
ਹਾਂਜੀ ਬਸ ਓਹੀ ਆਪਣਾ ਕੰਮ ਕਰਦੇ ਨੇ ਆਪਣਾ ਘਰ ਹੀ ਕੰਮ ਕਰ ਦਿਓ ਨਾ
ਅੱਛਾ ਅੱਛਾ, ਬਹੁਤ ਵਧੀਆ ਜੀ
ਹਾਂਜੀ, ਹਾਂਜੀ, ਬਿਲਕੁਲ ਜੀ। ਹੋਰ ਤੁਸੀਂ ਦੱਸੋ ਜੀ ਕੀ ਕਰਦੇ ਹੋ ਜੀ।
ਅੱਛਂ, ਤੁਹਾਨੂੰ ਦੱਸਿਆ, ਬਸ ਸਕੂਲੋਂ ਆਈ ਤਾਂ ਆਪਣਾ ਫਾਸਟ ਫੂਡ ਦਾ ਹੋ ਗਿਆ ਸਟੋਲ ਵਗੈ। ਉੱਥੇ, ਚੱਲ ਚੱਲ, ਜਿਆ ਕਰਦੇ ਹ
ਅੱਛਾ ਜੀ,
ਹਾਂਜੀ ਹਾਂਜੀ ਉੱਥੇ ਹੀ ਚਲੇ ਜਾਂਦੇ ਹਾਂ ਅਸੀਂ
ਠੀਕ ਜੀ, ਬਹੁਤ ਵਧੀਆ ਜੀ ਕੰਮ ਤਾਂ ਦੇਖੋ ਜੀ, ਹਾਂਜੀ ਹਾਂਜੀ, ਬੋਬਾ ਜੀ
ਮੈਂ ਕਿਹਾ ਉਸ ਤੋਂ ਬਾਅਦ ਅਸੀਂ ਰਾਤੀ ਗਿਆਰਾਂ ਵਜੇ ਆਦੇ ਹਾਂ ਔਰ ਉਸ ਤੋਂ ਬਾਅਦ ਅੱਧਾ ਘੰਟਾ ਅਸੀਂ। ਪੜ੍ਹਾਈ ਕਰ ਲੈਂਦੇ ਹਾਂ
ਤੁਹਾਨੂੰ ਪਤਾ ਵ ਸਟੱਡੀ ਬਹੁਤ ਕਰਨੀ ਪੈਂਦੀ ਹੈ।
ਹਾਂਜੀ ਹਾਂਜੀ, ਸਟੱਡੀ ਤੇ, ਕਰਨੀ ਪੈਣੀ ਹੈ, ਜੀ ਸਟੱਡੀ ਬਿਨਾਂ ਤੇ ਕੁਛ, ਨੀ ਹੈਗਾ ਜੀ। ਸਟੱਡੀ ਬਿਨਾਂ ਤੇ, ਪੜ੍ਹਾਈ ਤਾਂ ਹੈ ਹੀ ਨਹੀਂ ਜੀ ਸਟੱਡੀ ਕਰਨੀ ਹੀ ਬਹੁਤ ਜ਼ਰੂਰੀ ਹੈਗੀ ਹੈ ਜੀ।
ਹਾਂਜੀ ਹਾਂਜੀ, ਨਹੀਂ ਸਟੱਡੀ ਔਰ ਪੜ੍ਹਾਈ ਕਈ ਤੇ ਹੁਣ, ਉਹ ਪੜ੍ਹਾਈ ਕਰਨੀ ਪੈਣੀ ਆ।
ਹਾਂਜੀ, ਸਟੱਡੀ ਛੱਡ ਆਣਾ ਤੁਸੀਂ ਆਪਣੀ ਪੜ੍ਹਾਈ ਲਗਾਤਾਰ ਕਰਦੇ ਰਹੇ ਹੋ। ਠੀਕ, ਹੈ ਜੀ ਬਾਰਵੀਂ, ਵੀ ਆਪਣੇ ਟਵੈਲਥ ਕਰਕੇ ਨਾ ਤੁਸੀਂ ਤੇ ਇੰਗਲਿਸ਼ ਦਾ ਕੋਰਸ ਕਰ ਲਿਓ ਤੁਹਾਨੂੰ ਇੱਕ
ਹਾਂਜੀ ਹਾਂਜੀ
ਵੀ ਇੱਕ ਚੰਡੀਗੜ੍ਹ ਵਿੱਚ ਤੁਹਾਨੂੰ ਨੌਕਰੀ ਮਿਲ ਜਾਏਗੀ। ਪੱਚੀ ਤ੍ਰੀਹ ਹਜ਼ਾਰ ਤੱਕ ਦੀ ਸਟਾਰਟਿੰਗ,
ਨਹੀਂ ਜੀ ਅਸੀਂ ਕੁਛ ਹੋਰ ਹੀ ਸੋਚ ਰਹੇ ਸੀਗੇ, ਹਾਂਜੀ ਹਾਂਜੀ
ਅੱਛਾ ਜੀ, ਕੋਈ ਗੱਲ ਨਹੀਂ ਜੀ ਤੁਸੀਂ, ਬਾਕੀ ਹਾਂਜੀ, ਦੱਸੋ ਜੀ
ਅਸੀਂ ਕੁਛ ਹੋਰ ਹੀ ਸੋਚ ਰਹੇ ਸੀ ਜਿਵੇਂ ਤੁਸੀਂ ਹੂੰ ਦੱਸਿਆ ਕੋਰਸ ਕਰ ਲੈਣਾ। ਅਸੀਂ, ਕੁਝ ਸਿੱਖ ਖੰਦਾ ਹੀ ਸੋਚ ਰਿਹਾ ਸੀ ਮਤਲਬ, ਜਿਵੇਂ ਰਿਪੇਰਿੰਗ ਰਿਪੋਰਿੰਗ ਹੋ ਗਈ ਜਿਵੇਂ, ਕਾਰ ਰਿਪੇਰਿੰਗ ਹੋ ਗਈ ਉਹਦੇ ਪਾਰਟਸ ਦਾ ਕੰਮ ਕਰਨਾ ਜਵੇਂ ਉਹਦਾ ਨਾਮ ਯਾਦ ਰੱਖਣਾ।
ਅੱਛਾ ਜੀ,
ਹਾਂਜੀ, ਹਾਂਜੀ,
ਕੋਈ ਗੱਲ ਨਹੀਂ ਤੁਸੀਂ ਆਪਣਾ, ਕਾਰ ਮਕੈਨੀਕਲ ਬਣਨਾ ਹੈ, ਨਾ ਤੇ ਕੋਈ ਗੱਲ ਨੀ ਤੁਹਾਨੂੰ ਪਹਿਲੇ, ਆਪਣਾ ਕਾਰ ਮਕੈਨੀਕਲ ਦੇ ਲੱਗਣਾ ਪੈਣਾ ਜੀ ਉੱਧਰ ਫੇਿਰ ਉਹਨਾਂ ਦੀ ਮਤਲਬ ਕੰਮ ਸਿੱਖਣਾ ਪੈਣਾ ਤਾਂ ਉਹਨੂੰ ਘੱਟੋ ਘੱਟ ਪੰਜ ਛੇ ਸਾਲ
ਉਹ ਤੋਂ ਅਸੀਂ ਕਰ ਲਾਂਗੇ ਕਿਉਂਕਿ ਤੁਹਾਨੂੰ ਪਤਾ ਪਹਿਲੇ ਕੰਮ ਸਿੱਖ ਲੈ ਬਾਅਦ ਹੀ ਵੇਖ ਲਾਂਗੇ ਅਸੀਂ ਆਪਣਾ ਕੰਮ ਖੋਲ ਲਿਆਂਗੇ ਪਹਿਲੇ ਤੇ ਕਰਨਾ ਪੈਣਾ ਸਾਨੂੰ ਥੋੜਾ
ਹਾਂਜੀ, ਬਿਲਕੁਲ ਜੀ, ਪੰਜ- ਛੇ ਸਾਲ ਕਰਨਾ ਪੈਣਾ ਜੀ।
ਹਾਂਜੀ, ਕੋਈ ਨਹੀਂ, ਅਸੀਂ ਕਰਾਂਗੇ।
ਬਿਲਕੁਲ ਜੀ, ਬਿਲਕੁਲ।
ਹਾਂਜੀ, ਬਾਕੀ ਉਹਦਾ ਜ਼ਰੂਰ ਦੱਸਣਾ, ਤੁਸੀਂ ਕੀ ਕਹਿੰਦੇ? ਆਪਣਾ ਏਸੀ ਦੇ ਬਾਰੇ, ਤੁਸੀਂ ਏਸੀ ਲਵਾਉਣਾ ਨਾ ਜਿਹੜਾ। ਉਹਦੇ ਬਾਰੇ ਜ਼ਰੂਰ ਦੱਸਣਾ, ਠੀਕ ਹੈ ਨਾ।
ਹਾਂਜੀ, ਜੇ ਕੋਈ ਤੁਹਾਡੀ ਜਾਣਕਾਰੀ ਵਿੱਚ ਸਸਤਾ ਏਸੀ ਹੋ, ਏਸੀ ਲਾਉਣ ਵਾਲਾ ਹੋਏ। ਫਿਰ, ਮੈਂਨੂੰ ਦੱਸਿਓ ਜੀ।
ਹਾਂਜੀ- ਹਾਂਜੀ ਬਿਲਕੁਲ ਜੀ, ਜ਼ਰੂਰ ਦੱਸਣਾ ਕੋਈ ਨੀ, ਫੇਰ ਮੈਂ ਕਰਨਾ ਤੁਹਾਨੂੰ ਚੰਗਾ, ਠੀਕ ਹੈ ਨਾ, ਕੋਈ ਨੀ, ਸਤਿ ਸ੍ਰੀ ਅਕਾਲ।